ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਕਿਦਾਂ ਓ?
ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਓ?
ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਤੁਸੀਂ ਸੁਣਾਓ?
ਬਸ ਵਧੀਆ ਜੀ ਹੋਰ ਸੁਣਾਓ ਜੀ? ਘਰ ਪਰਿਵਾਰ ਕਿਵੇਂ ਸਭ ਠੀਕ ਠਾਕ?
ਹਾਂਜੀ ਠੀਕ ਹੈ ਜੀ ਤੁਸੀਂ ਸੁਣਾਓ ਤੁਹਾਡੇ ਘਰ ਪਰਿਵਾਰ ਸਾਰੇ ਕਿਵੇਂ ਨੇ?
ਹਾਂਜੀ ਜੀ ਬਹੁਤ ਵਧੀਆ ਜੀ ਵਧੀਆ ਹੋਰ ਸੁਣਾਓ ਜੀ ਹੋਰ ਸੁਬਾਹ ਤੁਸੀਂ ਕਿੰਨੇ ਵਜੇ ਉੱਠ ਪੈਂਦੇ ਔ?
ਸੁਬਹ ਅਸੀ ਜੀ ਛੇ ਵਜੇ ਉੱਠ ਪੈਣੇਆਂ ਤੁਸੀਂ ਦੱਸੋ ਤੁਸੀਂ ਕਿੰਨੇ ਵਜੇ ਉੱਠਦੇ ਹੋ?
ਜੀ ਅਸੀਂ ਸੱਤ ਸਾਢੇ ਸੱਤ ਉੱਠ ਪਈ ਦਾ ਆ
ਅੱਛਾ ਜੀ।
ਹਾਂਜੀ-ਹਾਂਜੀ। ਹੋਰ ਸੁਣਾਓ ਵੈਸੇ ਤਾਂ ਸੁਬਾਅ ਉੱਠਣਾ ਬਹੁਤ ਵਧੀਆ ਹੁੰਦਾ, ਸਿਹਤ ਲਈ ਬੰਦਾ ਅਨ ਬੰਦਾ ਬੰਦੇ 'ਚ ਆਲਸ ਨੀ ਰਹਿੰਦਾ ਬੰਦਾ ਤੰਦਰੁਸਤ ਰਹਿੰਦਾ ਆ।
ਹਾਂਜੀ।
ਤੇ ਰਾਤੀ ਕਿੰਨੇ ਵਜੇ ਸੌਂਦੇ ਤੁਸੀਂ?
ਅਸੀਂ ਰਾਤ ਨੂੰ ਜੀ ਸਾਨੂੰ ਗਿਆਰਾਂ ਵੱਜ ਈ ਜਾਂਦੇ ਨੇ ਬੱਚਿਆਂ ਦੇ ਨਾਲ ਸੋਂਦੇ-ਸੌਦੇ। ਤੁਸੀਂ ਸੁਣਾਓ ਜੀ ਤੁਸੀਂ ਤੁਹਾਡਾ ਘਰ ਪਰਿਵਾਰ ਸਾਰੇ ਜਣੇ ਕਦੋਂ ਸੌਂਦੇ ਨੇ?
ਅੱਛਾ-ਅੱਛਾ। ਠੀਕ ਐ, ਠੀਕ ਐ ਰਾਤ ਨੂੰ ਜੇ ਲੇਟ ਸੋਵੋ ਤੇ ਫਿਰ ਸੁਬਾਅ ਵੀ ਉੱਠਣਾ ਮੁਸ਼ਕਿਲ ਹੁੰਦਾ।
ਹਾਂਜੀ-ਹਾਂਜੀ ਪਰ, ਉਠ ਜਾਂਨੇ ਆ ਜੀ ਸੁਬਾ।
ਹਾਂਜੀ-ਹਾਂਜੀ, ਉਹ ਤਾਂ ਹੈਗਾ ਹੀ ਐ।
ਹੋਰ ਸੁਣਾਓ ਸਵੇਰੇ ਫੇਰ ਉੱਠ ਕੇ ਸਾਰਾ ਘਰ ਦਾ ਕੰਮ ਕਾਰ ਕਰਦੇ ਫਿਰਦੇ ਦੁਪਹਿਰ ਪੈ ਈ ਜਾਂਦੀ ਏ ਭਾਵੇਂ ਜਿੰਨੀ ਮਰਜੀ ਜਲਦੀ ਉੱਠ ਜੋ।
ਹਾਂਜੀ ਇਹ ਤਾਂ ਹੈ ਈ ਐ ਜੀ। ਕਿਉਂਕਿ ਬੱਚਿਆਂ ਨਾਲ ਜੇ ਘਰੇ ਸਾਰਾ ਕੰਮ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ ਐ। ਫਿਰ ਟਾਈਮ ਤਾਂ ਆਪਣੇ ਆਪ ਈ ਜੀ ਦੁਪਹਿਰ ਪੈ ਈ ਜਾਂਦੀ ਐ।
ਹਾਂਜੀ ਬਿਲਕੁਲ ਉਹ ਤਾਂ ਹੈਗਾ ਈ ਐ ਜੀ। ਬੱਚੇ ਵੀ ਕਿਹੜਾ ਸੌਂਦੇ ਹੈ ਜਲਦੀ ਬੱਚੇ ਸੋ ਜਾਣ ਤਾਂ ਫਿਰ ਕੰਮ ਜਲਦੀ ਖ਼ਤਮ ਹੋ ਜਾਂਦਾ ਸੁਬਾਅ ਵੀ ਜਲਦੀ ਉੱਠ ਪੈਂਦੇ ਆ ਤੇ ਫਿਰ ਦੁਪਹਿਰ ਤਿਕਰ ਇਹੀ ਸਭ ਕੁੱਛ ਚੱਲਦਾ ਰਹਿੰਦਾ।
ਹਾਂਜੀ ਜੀ ਬਸ ਬੱਚੇ ਰਾਤ ਨੂੰ ਸੋ ਕੇ ਸੁਬਾਅ ਜਲਦੀ ਉੱਠ ਜਾਂਦੇ ਐ ਫਿਰ ਬਸ ਸਾਰਾ ਦਿਨ ਖੇਡਣ ਵਿੱਚ ਲੰਘਾ ਦਿੰਦੇ ਨੇ ਫਿਰ ਸੌਦੇ ਲੇਟ ਨੇ।
ਬੱਚਿਆਂ ਦਾ ਕੁਛ ਐਵੇਂ ਐ ਨਾ ਕਿ ਹੁਣ ਛੁੱਟੀਆਂ ਚੱਲ ਰੀਆਂ ਤੇ ਬੱਚੇ ਵੀ ਆਪਣਾ ਖੇਡਾਂ ਵਿੱਚ ਵਿਆਸਤ ਨੇ ਅੱਜ-ਕੱਲ੍ਹ। ਸਕੂਲਾਂ ਨੇ ਜਿਹੜੇ ਕੰਮ ਦਿੱਤੇ ਆ ਉਹ ਕਿਹੜਾ ਕਰਦੇ ਆ। ਉਹ ਉਵੇਂ ਪਏ ਹੋਏ ਆ ਸਾਰੇ ਕੰਮ।
ਹਾਂਜੀ। ਬਸ ਸਾਰਾ ਦਿਨ ਖੇਡਣ ਵਿੱਚ ਹੀ ਟਾਈਮ ਲਗਾ ਦਿੰਦੇ। ਨੇ ਪੜ੍ਹਨ ਵੱਲ ਤਾਂ ਬੱਚੇ ਧਿਆਨ ਹੀ ਨਹੀਂ ਦਿੰਦੇ।
ਈਆ ਲੈ ਲਓ ਹੋਰ ਸੁਣਾਓ ਜੀ?
ਹਾਂਜੀ, ਹੋਰ ਤੁਸੀਂ ਸੁਣਾਓ ਤੁਹਾਡੇ ਬੱਚੇ ਸਾਰਾ ਦਿਨ ਕੀ ਕਰਦੇ ਨੇ?
ਬਸ ਸਾਰਾ ਦਿਨ ਖੇਡਣ ਵਿੱਚ ਹੀ ਰਹਿੰਦੇ ਨੇ ਜੇ ਪੜ੍ਹਾਈ ਲਈ ਕਹਿ ਦੋ ਤੇ ਪੜ੍ਹਨਾ ਨਹੀਂ ਇਹਨਾਂ ਨੇ ਸਾਰਾ ਦਿਨ ਬਸ। ਖੇਡਣਾ, ਖੇਡਣਾ ਤੇ ਖੇਡਣਾ। ਪੜ੍ਹਨ ਲਈ ਤੇ ਫੇਰ ਬੜਾ ਬੱਚੇ ਔਖਾ ਕਰਦੇ ਨੇ ਬਹੁਤ ਜ਼ਿਆਦਾ।
ਹਾਂਜੀ, ਅੱਜ ਕੱਲ੍ਹ ਸਭ ਬੱਚਿਆਂ ਦੇ ਵੀ ਛੁੱਟੀਆਂ ਚ' ਹੀ ਹਾਲ ਨੇ।
ਹਾਂਜੀ, ਬਸ ਆਹੀ ਹਾਲ ਐ ਜੀ। ਹੋਰ ਜੀ, ਸਾਰਾ ਕੰਮ ਕਾਰ ਖਤਮ ਹੋ ਗਿਆ ਜੀ ਤੁਹਾਡਾ ਘਰ ਦਾ?
ਕੰਮ ਕਾਰ ਜੇ ਖਤਮ ਕਿੱਥੇ ਹੁੰਦੇ ਨੇ ਤੇ ਚੱਲਦੇ ਹੀ ਰਹਿੰਦੇ ਨੇ। ਸੁਬਾਅ ਤਾਂ ਕਰ ਲੋ ਜੀ ਸ਼ਾਮ ਨੂੰ ਕਰ ਲੋ ਰਾਤ ਨੂੰ ਕਰਲੋ। ਇਹ ਕਿੱਥੇ ਮੁੱਕਦੇ ਨੇ।
ਓ ਤਾਂ ਹੈਗਾ ਈ ਹੈ ਜੀ ਬਿਲਕੁਲ ਕੰਮ ਨੀ ਖ਼ਤਮ ਹੋਣੇ। ਫਿਰ ਵੀ ਚਲੋ ਥੋੜ੍ਹਾ ਬਹੁਤ ਆਪਣਾ ਸਰੀਰ ਲਈ ਥੋੜ੍ਹੀ ਜੀ ਰੈਸਟ ਚਾਈਦੀ ਹੁੰਦੀ ਐ। ਚਲੋ ਬੰਦਾ ਦੁਪਹਿਰੇ ਥੋੜਾ ਟਾਈਮ ਕੰਮ ਕਰਕੇ ਲੇਟ ਜਾਂਦਾ ਐ ਚਲੋ ਇੰਨੇ ਨਾਲ ਈ ਬੋਤ ਵਧੀਆ ਹੋ ਜਾਂਦਾ ਹੈ।
ਹਾਂਜੀ। ਇਹ ਤਾਂ ਹੈਈ ਆ ਜੀ ਥੋੜੇ ਆਰਾਮ ਕਰਨ ਨਾਲ ਸਰੀਰ ਨੂੰ ਰਿਲੈਕਸ ਮਿਲਦਾ ਜੀ। ਬਸ ਵਧੀਆ ਜੀ, ਤੁਸੀਂ ਸੁਣਾਓ ਹੋਰ?
ਬਸ ਠੀਕ ਹੈ ਜੀ। ਗਰਮੀ ਵੀ ਬਹੁਤ ਆ
ਰੋਟੀ ਪਾਣੀ ਖਾ ਲਿਆ ਜੀ ਸਾਰੇ ਘਰ ਪਰਿਵਾਰ ਨੇ।
ਹਾਂਜੀ। ਬਸ
ਹ
ਹਲੇ ਤਾਂ ਨਹੀਂ ਖਾਇਆ ਹਲੇ ਤਾਂ ਬਣਾਉਣਾ ਹੈ ਜੀ। ਸਾਡੇ ਲੇਟ ਹੀ ਹੁੰਦਾ ਸੁਬਾਹ ਪਹਿਲਾਂ ਨਾਸ਼ਤਾ। ਲੇਟ ਹੋ ਜਾਂਦਾ ਤੇ ਉਵੇਂ ਹੀ ਰੋਟੀ- ਪਾਣੀ ਦੁਪਹਿਰ ਦਾ ਵੀ ਲੇਟ ਹੋ ਜਾਂਦਾ।
ਅੱਛਾ ਜੀ।
ਹਾਂਜੀ- ਹਾਂਜੀ।
ਇਹ ਤਾਂ ਫੇਰ ਜੀ ਘਰਦਿਆਂ ਦੀ ਜਿਵੇਂ ਰੂਟੀਨ ਬਣ ਜਾਂਦੀ ਆ ਉਵੇ ਫੇਰ ਉਸ ਹਿਸਾਬ ਨਾਲ ਚੱਲਣਾ ਹੀ ਪੈਂਦਾ ਜੀ।
ਹਾਂਜੀ, ਬਿਲਕੁਲ ਜੀ, ਬਿਲਕੁਲ। ਉਹ ਤਾਂ ਹੈਗਾ ਹੀ ਹੈ। ਬਾਕੀ ਰਹਿਣਾ। ਜਦੋਂ ਬੱਚੇ ਸਕੂਲ ਜਾਣ ਲੱਗ ਪਏ ਫਿਰ ਪ੍ਰੋਪਰ ਸਹੀ ਤਰੀਕੇ ਰੂਟੀਨ ਬਣ ਜਾਂਦਾ।
ਹਾਂਜੀ। ਇਹ ਤਾਂ ਹੈ ਹੀ ਹੈ ਜੀ। ਫਿਰ ਉਸ ਹਿਸਾਬ ਨਾਲ ਹੀ ਜੀ ਬਸ ਟਾਈਮ।
ਕਿਵੇਂ ਤੁਹਾਡੇ ਉੱਧਰ ਅ, ਮੌਸਮ ਦਾ ਕੀ ਹਾਲ- ਚਾਲ ਆ।।?
ਮੌਸਮ ਦਾ ਜੀ ਬਹੁਤ ਗਰਮੀ ਹੈ ਜੀ ਬਸ। ਨਾ ਸਹਿਣ ਵਾਲੀ ਗਰਮੀ ਹੋਈ ਪਈ ਹੈ ਜੀ। ਹ
ਹਾਂਜੀ। ਪਹਿਲਾਂ ਥੋੜੇ ਦਿਨ ਤਾਂ ਬਾਰਿਸ਼ਾਂ ਰਹੀਆਂ ਪਰ ਉਹ ਤੋਂ ਬਾਅਦ ਫੇਰ ਮੌਸਮ ਉਹੀ ਹ ਮੌਸਮ। ਖਤਮ ਹੋਇਆ ਪਿਆ ਉਵੇਂ।
ਹਾਂਜੀ, ਸਹੀ ਬਾਤ ਗੱਲ ਹੈ ਜੀ। ਇੱਕ ਦੋ- ਦਿਨ ਬਸ ਮੀਹ ਰਹਿ ਕੇ ਜੀ ਫੇਰ ਗਰਮੀ ਓਦਾਂ ਹੀ ਵੱਧ ਜਾਂਦੀ ਹੈ।
ਤੁਸੀਂ ਗਏ ਨੀ ਜੀ ਕਿਤੇ ਘੁੰਮਣ ਫਿਰਨ ਛੁੱਟੀਆਂ ਵਿੱਚ?
ਨਹੀਂ ਜੀ ਹਲੇ ਤਾਂ ਨਹੀਂ ਗਏ ਹਲੇ ਤਾਂ ਬਸ ਘਰੇ ਛੁੱਟੀਆਂ ਬਤੀਤ ਕਰ ਰਹੇ ਹਾਂ।
ਉਹ ਤਾਂ ਹੈ ਪਰ ਛੋਟੀਆਂ ਵਿੱਚ ਥੋੜਾ ਬਹੁਤ ਕਿ ਜ਼ਰੂਰ। ਜਾਣਾ ਚਾਹੀਦਾ ਤੁਸੀਂ ਹੋਰ ਜ ਆਪਣੇ ਪੇਕੇ ਘਰ ਨਹੀਂ
ਬਸ ਜੀ ਗਰਮੀ ਬਹੁਤ ਹੈ ਬੱਚੇ ਬਿਮਾਰ ਹੋ ਜਾਂਦੇ ਨੇ ਬਾਹਰ ਜਾ ਕੇ ਅਸਲ ਵਿੱਚ। ਸਾਰਾ ਟਾਈਮ ਘਰੇ ਹੀ ਰਹਿ ਕੇ ਸਪੈਂਡ ਕਰੀਦਾ।
ਚਲੋ ਜੀ, ਉਹ ਤਾਂ ਫਿਰ ਹੁਣ ਹੈਗਾ ਹੀ ਹੈ। ਉਹ ਤਾਂ ਫੇਰ ਹੁਣ ਘਰੇ ਹੀ ਰਹਿਣਾ ਜੇ ਫਿਰ ਨਹੀਂ ਕਿਤੇ ਜਾਣਾ।
ਹਾਂਜੀ, ਹਾਂਜੀ ਤੁਸੀਂ ਦੱਸੋ ਤੁਸੀਂ ਵੀ ਕਿਤੇ ਗਏ ਸੀ ਛੁੱਟੀਆਂ ਵਿੱਚ।
ਹਾਂਜੀ ਬਸ ਮੈਂ ਆਪਣੇ ਪੇਕੇ ਪਰਿਵਾਰ ਗਈ ਹਾਂ ਤੇ ਬਸ ਇੱਥੇ ਆਪਣਾ ਹੀ ਸ਼ਹਿਰ। ਦੇ ਵਿੱਚ ਹੀ ਜਿੱਥੇ ਥੋੜੇ ਬਹੁਤ ਘੁੰਮਣ ਦੀ ਜਗ੍ਹਾ ਹੈ ਉੱਥੇ ਗਏ ਹਾਂ ਬਸ। ਵੀਕਐਂਡ ਤੇ ਗਏ ਹੋਏ ਆ ਉਵੇਂ ਤਾਂ ਅਸੀਂ ਨਹੀਂ ਕਿਤੇ ਗਏ।
ਚਲੋ ਜੀ ਇਨੇ ਨਾਲ ਹੀ ਬੱਚਿਆਂ ਦਾ ਮਨ ਹੋਰ ਹੋ ਜਾਂਦਾ ਹੈ ਹੋਰ ਤਾਂ ਬੱਚਿਆਂ ਨੇ ਕਿੱਥੇ ਜਾਣਾ ਹੁੰਦਾ ਹੈ ਇੰਨੀ ਗਰਮੀ ਵਿੱਚ।
ਹਾਂਜੀ ਹਾਂਜੀ ਸ ਸਾਰਾ ਕੁਛ ਬਸ ਇਸ ਤਰ੍ਹਾਂ ਹੀ ਚੱਲ ਰਿਹਾ ਜੀ ਟਾਈਮ।
ਚਲੋ ਜੀ ਏਦਾਂ ਹੀ ਚੱਲਦਾ ਰਹੇੋ ਤਾਂ ਵੀ ਬਹੁਤ ਵਧੀਆ ਗੱਲ ਹੈ।
ਹਾਂਜੀ, ਹਾਂਜੀ ਉਹ ਤਾਂ ਹੈਗਾ ਹੀ ਹੈ ਜੀ ਤੁਸੀਂ ਜੋਬ ਕਰਦੇ ਹੋ ਜਾਂ ਫਿਰ ਘਰੇ ਹੀ ਹੁੰਦੇ ਹੋ ਜੀ।
ਨਹੀਂ ਜੀ ਮੈਂ ਬਸ ਹਾਊਸ ਵਾਈਫ ਹੀ ਹਾਂ ਜੀ, ਘਰੇ ਹੀ ਹੁੰਦੀ ਹਾਂ।
ਹਾਂਜੀ -ਹਾਂਜੀ ਉਹ ਤਾਂ ਹੈਗਾ ਹੀ ਹੈ। ਘਰੇ ਵੀ ਰਹਿ ਕੇ ਕਿਹੜਾ ਸਰਦਾ। ਸਾਰਾ ਦਿਨ ਬਸ ਕੰਮ ਕਰਦੇ ਆ। ਸਾਰਾ ਦਿਨ ਬਸ ਘਰ ਦੇ ਕੰਮਾਂ ਚ' ਵੀ ਨਿਕਲ ਜਾਂਦਾ ਹੈ।
ਹਾਂਜੀ ਤੁਸੀਂ ਸੁਣਾਓ, ਤੁਸੀਂ ਜੋਬ ਕਰਦੇ ਹੋ ਕੇ, ਹਾਊਸਵਾਾਈਫ ਹੋ ਜੀ?
ਦੀ ਕਿ ਟਾਈਮ ਨਾਲ ਉੱਠਣਾ। ਤਿਆਰ ਹੋ ਕੇ ਜਾਣਾ ਇੱਕ ਰੂਟੀਨ ਬਣ ਜਾਂਦਾ ਬੰਦੇ ਦਾ ਹਾਊਸ ਵਾਈਫ ਤਾਂ ਇਹ ਹੈ ਕਿ ਸਾਰਾ ਦਿਨ ਬਸ ਕੰਮ ਚ ਹੀ। ਹੀ ਲੰਘ ਜਾਂਦਾ।
ਹਾਂਜੀ ਇਹ ਤੇ ਹੈ ਹੀ ਹੈ ਜੀ।
ਉ ਆਪਣੇ ਹੱਥ ਵਿੱਚ ਥੋੜੀ ਜਿਹੀ ਸੈਲਰੀ ਆਉਂਦੀ ਹੈ ਤੇ ਚਲੋ ਫਰਕ ਪੈ ਜਾਂਦਾ। ਘਰ ਪਰਿਵਾਰ ਚ ਵੀ ਕਹਿੰਦੇ ਕਿ ਚੱਲ ਨੌਕਰੀ ਕਰਦੀ ਹੈ ਤੇ ਥੋੜ੍ਹਾ ਬਹੁਤ ਫ਼ਰਕ ਪੈਂਦਾ।
ਸਹੀ ਹੈ ਜੀ ਇਹ ਤਾ ਹੈ ਹੀ।
ਬਾਕੀ ਸਾਰਿਆ ਦਾ ਆਪਣੇ-ਆਪਣੇ ਘਰ ਦਾ ਮਾਹੌਲ ਹੁੰਦਾ ਨਈ ਕਰ ਸਕਦਾ ਕੋਈ-ਕੋਈ ਕਰ ਲੈਂਦਾ।
ਹਾਂਜੀ ਇਹ ਤਾਂ ਹੈ ਹੀ ਹੈ ਜੀ।
ਹਾਂਜੀ-ਹਾਂਜੀ
ਤੁਸੀ ਜੋਬ ਕਰਦੇ ਹੋ
ਹਾਂਜੀ ਮੈਂ ਵੀ ਜੋਬ ਕਰਦੀ ਹਾ, ਮੈਂ ਜੋਬ ਕਰਕੇ ਫਿਰ ਵੀ ਸਾਰਾ ਦਿਨ ਐਵੇਂ ਹੀ ਨਿਕਲ ਜਾਂਦਾ ਪਹਿਲਾਂ ਘਰ ਦਾ ਕਰੋ ਫਿਰ ਜੋਬ ਕਰੋ ਸਾਰਾ ਦਿਨ ਹੀ ਨਿਕਲ ਜਾਂਦਾ। ਆਪਣੇ ਲਈ ਤਾਂ ਟਾਈਮ ਨੀ ਮਿਲਦਾ।
ਹਾਂਜੀ-ਹਾਂਜੀ
ਹੋਰ ਸੁਣਾਓ ਕੋਈ ਗੱਲ ਬਾਤ ਤੁਸੀ।
ਬਸ ਜੀ ਵਧੀਆ ਤੁਸੀ ਸੁਣਾਓ ਬੱਚੇ ਸੋ ਗਏ।
ਹਾਂਜੀ ਬਸ ਵਧੀਆ ਜੀ ਵਧੀਆ।
ਚਲੋ ਵਧੀਆ ਚਾਹੀਦਾ ਜੀ ਹੋਰ ਘਰ ਪਰਿਵਾਰ ਸਾਰੇ
ਸਾਰੇ ਆਪਣੇ-ਆਪਣੇ ਕੰਮਾ ਵਿੱਚ ਰੁੱਝੇ ਹੋਏ ਆ। ਅਸੀ ਆਪਣਾ ਕੰਮ ਕਰ ਰਹੇ ਹਾ ਉਹ ਆਪਣੇ ਕੰਮ ਕਰ ਰਹੇ ਆ ਬਸ।
ਹਾਂਜੀ ਫੇਰ ਏਦਾ ਹੀ ਹੈ ਜੀ ਸਭ ਨੇ ਆਪਦੇ-ਆਪਦੇ ਕੰਮ ਦੇਖਣੇ ਨੇ।
ਹਾਂਜੀ ਬਿਲਕੁਲ। ਹੋਰ ਸੁਣਾਓ।
ਹੋਰ ਜੀ ਤੁਹਾਡੇ ਪੇਕੇ ਪਰਿਵਾਰ ਸਾਰੇ ਠੀਕ ਨੇ।
ਹਾਂਜੀ ਸਭ ਠੀਕ ਠਾਕ ਜੀ ਤੁਸੀ ਸੁਣਾਓ ਜੀ।
ਹਾਂਜੀ-ਹਾਂਜੀ ਸਾਰੇ ਵਧੀਆ ਜੀ।
ਤੁਸੀ ਆਪਣੇ ਪੇਕੇ ਨੀ ਗਏ ਜੀ।
ਗਏ ਸੀ ਜੀ ਬਸ ਦੋ ਤਿੰਨ ਦਿਨਾਂ ਲਯੀ ਗਏ ਸੀ। ਫਿਰ ਜਾ ਕੇ ਜੀ ਫਿਰ ਵਾਪਿਸ ਆ ਕੇ ਬਸ ਹੁਣ ਆਪਦੇ ਘਰੇ ਹੀ ਬੈਠੇ ਨੇ ਬੈਠੇ ਆ।
ਹਾਂਜੀ ਉਹ ਤਾ ਚਲੋ ਇੰਨੇ ਦਿਨ ਤਾਂ ਹੁਣ ਜਾਣਾ ਹੀ ਚਾਹੀਦਾ ਇੱਕ ਦੋ ਦਿਨ ਤਾ ਨਿਕਲਣਾ ਹੀ ਚਾਹੀਦਾ ਘਰੋ।
ਹਾਂਜੀ-ਹਾਂਜੀ ਉਹੀ ਹੈ ਜੀ।
ਹੋਰ ਬੱਚੇ ਠੀਕ ਠਾਕ ਤੁਡੇ।
ਹਾਂਜੀ ਵਧੀਆ ਜੀ ਵਧੀਆ। ਫੋਨਾਂ ਨੂੰ ਲੈ ਕੇ ਬੈਠੇ ਨੇ ਫੋਨ
ਹੋਣੇ ਆ। ਵੱਡੇ ਆ।
ਨਹੀਂ ਜੀ ਛੋਟੇ ਆ ਬੱਚੇ ਮੇਰੇ।
ਠੀਕ ਹੈ-ਠੀਕ ਹੈ ਵਧੀਆ-ਵਧੀਆ ਚਲੋ। ਤੇ ਹੌਲੀ-ਹੌਲੀ ਬੱਚਿਆਂ ਨੇ ਕਦੋਂ ਵੱਧ ਜਾਣਾ ਇਹ ਵੀ ਨੀ ਪਤਾ ਚੱਲਦਾ।
ਹਾਂਜੀ ਇਹ ਤਾ ਹੈ ਹੀ ਜੀ, ਤੁਹਾਡੇ ਬੱਚੇ ਛੋਟੇ ਨੇ ਕਿ ਵੱਡੇ ਨੇ ਜੀ?
ਹਾਂਜੀ ਹਾਂਜੀ ਛੋਟੇ ਹੀ ਨੇ ਮੇਰੇ ਵੀ ਬਾਹਲੇ ਵੱਡੇ ਨੀ ਹੋਏ ਹਲੇ ਤਾ।
ਚਲੋ ਵੱਡੇ ਵੀ ਹੋਣ ਚ ਟਾਈਮ ਨੀ ਲੱਗਦਾ ਜੀ।
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ।
ਮਿੰਟੋ ਮਿੰਟ ਉਮਰਾ ਵੱਧ ਜਾਂਦੀਆ।
ਹੋਰ ਮਿੰਟੋ ਮਿੰਟ ਵੱਧ ਜਾਂਦੇ ਆ।
ਸਹੀ ਗੱਲ ਐ ਜੀ।
ਫਿਰ ਮੈਂ ਤੁਹਾਡੇ ਨਾਲ ਕੱਲ ਗੱਲ ਕਰਦੀ ਆ ਜੀ।